ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਹਮ।
ਮੈਂ ਕਿਹਾ, ਕੀ ਕਰ ਰਹੇ ਹੋ?
ਬੈਠੇ ਹੋਏ ਹਾਂ।
ਖਾ ਲਈ ਰੋਟੀ? ਮੈਂ ਭਾਂਡੇ ਮਾਂਜ ਰਹੀ ਆ। ਹਮ।
ਰੋਟੀ ਖਾ ਲਈ?
ਹਾਂ ਹਾਂ ਖਾ ਲਤੀ ਸੀਗੀ। ਤਤ ਦਾਲ ਬਣਾਈ ਸੀ। ਨਾਲ ਚਾਵਲ ਹਾਂ। ਹੋ ਤੁਸੀਂ ਕੀ ਸੁਣਾਇਆ?
ਅਸੀ ਅਸੀਂ ਤੇ ਪਕੌੜੀਆਂ ਪਾ ਲਈਆਂ ਦਹੀਂ ਚ। ਰਾਇਤਾ ਪਾ ਲਿਆ ਨਾਲ ਰੋਟੀ।
ਹਮ। ਖਾ ਲੈਂਦੇ ਨੇ ਪਾਪਾ ਤੁਹਾਡੇ ਰਾਈਤਾ ਨਾ ਦੋ ਦਿਨ ਚਾਰ ਚੁਟੀ ਦੀ
ਹੈ।
ਦਿੱਲੀ ਤੇ ਰੋਟੀ ਖਾ ਕੇ
ਹਾਂਜੀ ਪੀਲ ਰੋਟੀ ਖਾ ਕੇ ਚਾਹ। ਨਹੀਂ ਚਾਹ ਨਹੀਂ ਪੀਂਦੇ।
ਹੁਣ ਭਾਂਡੇ ਰੋਟੀ ਖਾ ਕੇ ਹਟੇ ਇਕ ਪਾਸੇ ਚਾਹ ਤੇ ਇੱਕ ਪਾਸੇ ਚਾਹ ਤਰੀ ਬਸ, ਭਾਂਡੇ ਮਾਂਜ ਰਹੀ ਸੀ।
ਚਾਹ ਤੇ ਸਿਰਫ ਇੱਕ ਟੈਮ ਪੀਂਨੇ ਹਾਂ।
ਅੱਛਾ।
ਸਵੇਰੇ, ਤੇ ਕਦੀ ਅਗਰ ਸ਼ਾਮੀ ਪੀਣ ਦਾ ਮਨ ਕਰੇ ਤੇ ਪੀ ਲੈਂਨੇ ਹਾਂ।
ਮੰਮੀ ਤਾਂ ਪੀਂਦੇ ਹੋਣੇ ਨੇ, ਮੰਮੀ ਡੈਡੀ ਤਾਂ ਪੀਂਦੇ ਹੋਣੇ ਨੇ?
ਮੰਮੀ ਵੀ ਇੱਕ ਦੋ ਵਾਰੀ ਪੀਂਦੀ ਆ, ਪਾਪਾ ਜਿਆਦਾ ਪੀਂਦੇ ਨੇ ਚਾਹ।
ਕੰਮ ਤੇ, ਥਕਾਵਟ ਹੋ ਜਾਂਦੀ ਹੋਣੀ ਨਾ।
ਪੀਂਦੇ ਵੀ ਥੋੜੀ- ਥੋੜੀ ਜਿਹੀ ਨੇ, ਬਿਲਕੁਲ ਇੱਕ ਘੁੱਟ ਜਰਾ ਜੀ।
ਸਾਰੇ ਹੋ ਅੱਜ ਕੱਲ ਥੋੜ੍ਹੀ- ਥੋੜ੍ਹੀ
ਹਮ।
ਹੋਰ ਸੁਣਾਓ, ਗਏ ਨੀ ਸ਼ਾਮ ਨੂੰ ਬਜ਼ਾਰ ਉੱਥੇ।
ਨਹੀਂ, ਕੱਲ ਦੇਖਾਂਗੇ। ਜਾਵਾਂਗੇ, ਸੰਡੇ ਵੇ ਨਾ।
ਸੰਡੇ, ਭੀੜ ਹੁੰਦੀ ਹੋਣੀ ਬਾਜ਼ਾਰ ਚ।
ਹੂੰ, ਬੜੀ ਭੀੜ ਹੁੰਦੀ ਹੈ।
ਹੂੰ। ਸਾਡੇ ਵੀ, ਹੂੰ ਹੂੰ। ਹੂੰ ਸਾਡੇ ਵੀ ਕਈ ਵਾਰੀ ਜਾਂਦੇ ਆ, ਕਈ ਵਾਰੀ ਨਹੀਂ ਜਾਂਦੇ। ਗੁਰਦੁਆਰੇ ਮੱਥਾ ਟੇਕ ਕੇ ਆ ਜਾਣੇ ਆ ਘਰ ਬਸ।
ਅਸੀਂ ਅਗਰ ਕੁਛ ਲੈਣਾ ਹੋਵੇ ਨਾ, ਕੁਛ ਲੈਣ ਜਾਣਾ ਹੋਵੇ। ਤਾਂ ਹੀ ਜਾਂਦੇ ਹਾਂ, ਸਾਡੇ ਸਾਹਮਣੇ ਉਹ ਰਹਿੰਦੀ ਹੈ ਨਾ। ਇੱਕ ਕੁੜੀ ਉਹਦੇ ਨਾਲ ਜਾਨੇ ਆ।
ਹੂੰ, ਗੁਰਦੁਆਰੇ ਜਾਂਦੇ ਹੋ? ਗੁਰਦੁਆਰੇ ਹਮ।
ਹਰ ਐਤਵਾਰ ਨੂੰ। ਕੀਰਤਨ ਕਰਨਾ ਆਉਂਦਾ ਨਾ, ਪਾਪਾ ਨੂੰ।
ਅੱਛਾ, ਪਾਪਾ ਨੇ। ਹਾਂਜੀ ਜਾਣੇ ਆਂ। ਲੇਟ ਜਾਣੇ ਆਂ। ਪਹਿਲੇ ਸਵੇਰੇ ਮਸ਼ੀਨ ਲੱਗਦੀ ਏ। ਕੱਪੜੇ ਵਗੈਰਾ ਧੋਈਦੇ ਨੇ ਗਿਆਰਾਂ- ਬਾਰਾਂ ਵੱਜ ਜਾਂਦੇ ਨੇ ਜਾਂਦੇ- ਜਾਂਦੇ।
ਅੱਛ, ਹਰ ਸੰਡੇ ਜਾਂਦੇ ਹੋ?
ਹਾਂ ਜਾਣੇ ਹਾਂਹਰ ਸੰਡੇ, ਕੋਈ ਹੋਜੇ ਇੱਕ- ਅੱਧਾ ਮਿੱਸ ਹੋਜੇ ਨਹੀਂ ਤੇ ਹਰ ਸੰਡੇ ਜਾਣੇ ਹਾਂ।
ਅੱਛਾ।
ਹੂੰ।
ਕੀ ਕਰਦਾ ਪਿਆ ਹੈ?
ਬੱਚੇ ਅਜੇ ਉਪਰ ਹੀ ਨਹੀਂ ਆਏ, ਉਹਨੇ ਦੇ ਚਾਵਲ ਦਾਲ ਪਾ ਕੇ ਰੱਖੀ ਹੋਈ ਹੈ। ਦਾਲ ਖਾਂਦੇ ਨਹੀਂ ਉਬਲੀ ਹੋਈ ਸੀ, ਫਿਰ ਮੰਮਾ ਇੱਕਲੀ ਬਿਨਾਂ ਤੜਕੇ ਤੋਂ ਪਹਿਲੇ ਉਹਨਾਂ ਦੀ ਦਾਲ ਕੱਢੀ। ਫਿਰ ਤੜਕਾ ਲਗਾਇਆ, ਹੁਣ ਉੱਪਰ ਆਉਂਦੇ ਨਹੀਂ। ਕੁਛ ਬਣਾਉਣਗੇ ਮੈਂ ਕਿਹਾ ਰੋਟੀ ਖਾਓ। ਆਪਣਾ ਸੋਵੋ ਟਾਈਮ ਸਿਰ ਹੈ, ਹਾਂ। ਤੜਕੇ ਵੀ ਨਹੀਂ ਖਾਂਦੇ, ਮੈ ਆਪ ਹੁਣ ਖਾਣੀ ਸ਼ੁਰੂ ਹੋਈ ਆ, ਵਿਆਹ ਤੋਂ ਬਾਅਦ ਥੋੜੀ ਮਿਰਚਾਂ, ਮੈਂ ਵੀ ਇੰਝ ਹੀ ਖਾ ਕਰਦੀ ਸੀ, ਉਬਲੀ ਖਾਂਦਾ ਹੋਆ ਮੇਰੇ। ਪਰ ਬੱਚਿਆਂ ਵਿੱਚ ਮੈਂ ਵੀ ਮੰਮੀ ਨੂੰ ਪਰੇਸ਼ਾਨ। ਫਿਰ ਗਲ਼ ਪਈ ਹੋਈ ਉਬਲੀ ਸਬਜ਼ੀ ਕੱਢ, ਉਬਲੀ ਹੋਈ ਦਾਲ ਕੱਢ
ਮੈਂ ਤੇ ਖਾ ਲੈਂਦੀ ਆ ਮਿਰਚਾਂ ਵਾਲੀ।
ਹਮ, ਤੁਹਾਨੂੰ ਸ਼ੁਰੂ ਤੋਂ ਆਦਤ ਪੈ ਗਈ ਹੋਣੀ ਹੈ ਨਾ, ਮੰਮੀ ਨੇ ਪਾ ਦਿੱਤੀ ਹੋਣੀ ਹੈ। ਬਈ ਮੈਂ ਨਹੀਂ ਖਾਣੀ। ਨਾ, ਇਹ ਖਾਂਦੇ ਨੇ ਮੇਰੇ ਹਸਬੈਂਡ ਫੁੱਲ ਤੇਜ਼ ਉਹਤੇ ਸਬਜ਼ੀ 'ਚ ਨਾ ਉੱਪਰੋਂ ਦੁਬਾਰਾ ਪਾ ਕੇ। ਦੇਣੀ ਪੈਂਦੀ ਹੈ। ਨਮਕ ਵੀ, ਤੇ ਮਿਰਚ ਵੀ ਤਿੰਨ ਤਰ੍ਹਾਂ ਦੀ ਸਬਜ਼ੀ ਬਣਦੀ ਹੈ ਸਾਡੇ ਘਰ।
ਤਿੰਨ ਤਰ੍ਹਾਂ ਇੱਕ ਫਿੱਕੀ, ਇੱਕ ਸਿੰਪਲ।
ਹਾਂ, ਲੂਣ ਮਿਰਚ ਘੱਟ ਫਿਰ ਦਾਲ- ਦੂਲ ਹੀ ਹੋ ਜਾਂਦਾ, ਦਾਲ ਵਿੱਚ ਹੋ ਜਾਂਦਾ ਫੇਰ ਤਾਂ ਸਬਜ਼ੀਆਂ ਤੇ ਫੇਰ ਇੱਕੋ ਜਹੀਆਂ ਬਣਦੀਆਂ ਨੇ ਫੇਰ ਬੱਚੇ ਨੀ। ਹਾਂਜੀ, ਪਹਿਲੇ ਘੱਟ ਹੀ ਪਾ ਰਹੀ ਹਾਂ ਸਬਜ਼ੀ 'ਚ ਮਰਚਾਂ।
ਹੂੰ।
ਪਹਿਲੇ ਘੱਟ ਪਾਉਣੀ ਆ। ਫੇਰ ਜਿਸ ਟਾਈਮ ਇਹਨਾਂ ਰੋਟੀ। ਤੇ ਗਰਮ ਕਰਕੇ ਦਿੰਦੀ ਹਾਂ। ਸਬਜ਼ੀ 'ਚ ਮਰਚਾਂ ਹੋਰ ਤੋੜ ਦਿੰਦੀ ਹਾਂ, ਉੱਪਰ।
ਮੇਰੀ ਮੰਮੀ ਵੀ ਘੱਟ ਹੀ ਪਾਉਂਦੀ ਆ। ਪਾਪਾ ਘੱਟ ਖਾਂਦੇ ਨੇ ਨਾ।
ਉਹ -ਹ, ਇੰਨੀ- ਇੰਨੀ ਤੇਜ ਖਾਣੀ ਨਹੀਂ ਚਾਹੀਏ ਮਿਰਚ, ਫਿਰ ਸਾਰਾ ਦਿਨ ਬੰਦਾ। ਉਹ ਹੁੰਦਾ ਰਹਿੰਦਾ ਹੈ। ਗੈਸ ਜੀ ਬਣਦੀ ਰਹਿੰਦੀ ਮਿਰਚਾਂ ਤੋਂ ਵੀ।
ਹੁੰ
ਹਾਂ ਫੇਰ ਲਾਲ ਹਰੀ ਔਰ ਕਾਲੀ ਮਿਰਚ ਦਾ ਨੀ ਹੁੰਦਾ, ਲਾਲ ਮਿਰਚ ਦੀ ਨੁਕਸਾਨ ਦਿੰਦੀ।
ਉਹ ਜੋ ਉੱਤੋਂ ਪਾਉਦੇ ਆ ਨਾ
ਹਾਂ ਉਹ ਨੁਕਸਾਨ, ਹਮ ਹੁਣ ਕੀ ਕਰਾਂ ਫੇਰ ਪਾਣੀ ਪੈਂਦੀ
ਮੇਰੀ ਮੰਮੀ ਤੇ ਫੀਕੀ ਬਨਾਏਗੀ ਮਤਲਬ ਮਤਲਬ ਮਿਰਚਾਂ ਹਲਕੀ ਜਿਹੀ ਪਾਏਗੀ ਤੇਜ ਕਿਉਂਕਿ ਪਾਪਾ ਕੱਟ ਹੀ ਖਾਂਦੇ ਨੇ ਲੂਣ -ਮਿਰਚ ਅਸੀਂ ਫੇਰ ਚਾਹੇ ਨੂਨ ਹੋਰ ਪਾ ਲੈਂਨਦੇ ਹਾਂ ਬਾਅਦ ਵਿੱਚ
ਹਮ, ਸਾਡੇ ਮੇਰੀ ਮੰਮੀ ਵਲੱ ਈਜੇਵੇ। ਸਬਜ਼ੀ ਜਰਾ ਨਮਕ- ਮਰਚ ਤੇਜ ਹੋਜੇ ਫੇਰ ਖਾਂਦੇ ਨੀ ਡੈਡੀ
ਪਾ- ਪਾ ਵੀ ਨਹੀਂ ਖਾਂਦੇ
ਹਮ
ਫੇਰ ਕੁਛ ਹੋਰ ਬਣਾ ਕੇ ਦੇਣਾ ਪੈਂਦਾ ਹੈ।
ਅੱਛ, ਬਸ ਸਵੇਰੇ ਉੱਥੇ ਜਾਓਗੇ ਪੂੜ ਦੇ ਗੁਰਦੁਆਰੇ ਸਾਹਿਬ
ਨਹੀਂ ਨੀ ਜਾਵਾਂਗੇ ਕੱਲ
ਜਾਂਦੀ ਹੋਣੀ ਨੇ ਤਾਈ ਆ ਭੂਆ ਨੀ ਆਉਂਦੀ ਐਤਵਾਰ ਨੂੰ ਘਰ ਕੋਈ ਗੈਸਟ
ਨਈਂ।
ਅੱਛਾ ਸਾਰੇ ਬਸ ਅਪਨਾ ਵੈਸੇ ਦਵਾਰ ਨੂੰ ਘੱਟ ਆਂਦੇ ਹੋਨੇ ਨੇ।
ਹੂੰ ਕਿਉਂਕਿ ਜ਼ਿਆਦਾਤਰ ਚੁਪਹਿਰੇ ਤੇ ਜਾਂਦੇ ਨਾ।
ਅੱਛਾ, ਹੂੰ- ਹੂੰ। ਸਾਡੇ ਵੀ ਤੇ ਕੱਟ ਆ ਹੁਣ ਸਗੋਂ ਚੱਕਰ ਲੱਗੇ ਹੋਣੇ ਹੁਣ ਕੋਈ ਨਾ ਕੋਈ ਆ ਜਾਂਦਾ ਵੇ, ਫੇਰ ਠੀਕ ਹੋ ਫਿਰੇ ਫਿਰ ਆਉਂਦੇ ਨੇ ਦੀਵਾਲੀ ਚ ਆਉਂਦੇ ਨੇ ਬਸ ਉਜ ਵਿੱਚੋਂ ਨੀ ਕੋਈ ਵੀ ਆਉਂਦਾ
ਸਾਡੇ ਭੂਆ ਜਾਂਦੀ ਐ ਤੇ ਤਾਇਆ ਜੀ ਬਸ ਹੋਰ ਕੋਈ ਨੀ
ਹਮ ਟਾਈਮ ਅੱਜ -ਕੱਲ ਟਾਈਮ ਵੀ ਹੋ ਗਈ ਨਾ ਸਭ ਛੋਟੇ- ਛੋਟੇ ਬੱਚੇ ਨੇ ਸਾਡੇ ਹਾਂਜੀ, ਤੁਸੀਂ ਵੱਡੇ ਹੋ ਗਏ ਹੋ ਪਰ ਤੁਹਾਡੇ ਸਕੂਲ ਫੇਰ ਕਲਾਸਾਂ ਮਿਸ ਹੁੰਦੀਆਂ ਨੇ ਸੋਚੋਂ ਬੰਦਾ
ਹਮ ਉੱਤੋਂ ਦੀ ਅਸੈਸਮੈਂਟ ਵੀ ਲੱਗਦੀ ਐਨਾ ਸਕੂਲੇ
ਕਿਹੜੀ ਕਲਾਸ ਵਿਚ ਚ ਹੋਇ ਉਹਨੂੰ ਅੱਛਾ, ਬਸ ਅਗਲੇ ਸਾਲ ਏ ਟੈਂਠ ਹੈ ਨਾ।
ਹਮ ਬੋਰਡ ਦੀ ਹੈ ਅਗਲੇ ਸਾਲ
ਹਮ- ਹਮ
ਜਿਆਦਾ ਪੜ੍ਹਾਈ ਕਰਨੀ ਪਏਗੀ
ਹਾਂ ਤੁਸੀਂ ਇੰਗਲਿਸ਼ ਔਰ ਮੈਥ ਦੀ ਹੁੰਦੀ ਜ਼ਿਆਦਾ ਦਿੱਕਤ ਬਾਕੀ ਸਬਜੈਕਟ ਚ ਨਹੀਂ ਹੁੰਦੀ।
ਜ਼ਿਆਦਾ ਤੇ ਇੰਗਲਿਸ਼ ਚ ਨੀ ਉਂਦੀ ਇੰਗਲਿਸ਼ ਚ ਤਾਂ ਮੇਰੇ ਜ਼ਿਆਦਾ ਨੰਬਰ ਈ ਆਂਦੇਨ। ਕਿਉਂਕਿ ਮੈਂ ਸਾਇੰਸ ਔਰ ਮੈਥ
ਹੂੰ।
ਕਿਉਂਕਿ ਕਈ ਵਾਰ ਮੈਡਮ ਸਮਝਾਂਦੀ ਸਮਝ ਨੀ ਆਂਦਾ ਨਾ।
ਟੀਯੁਸ਼ਨ ਲਗਵਾ ਲੇਨ ਨ ਇੱਕ ਅੱਦੀ ਜਦ ਪੇਪਰ ਹੋ ਫਸਟ ਟ੍ਮ ਦੇ ਆਨਗੇ ਹੋਨਗੇ ਨਾ। ਬਸ ਫਿਰ, ਫਿਰ ਤੇ ਕੋਈ ਦਿੱਕਤ ਨੀ ਹੁੰਦੀ ਐ ਅਗਰ ਤੁਸੀ ਟੀਯੁਸ਼ਨ
ਹੂੰ। ਜਦੋਂ ਪੇਪਰ ਹੋਂਦੇ ਨੇ ਨਾ ਤਾਂ ਦੋ ਮਹੀਨੇ ਲਗਵਾ ਲੈਨੀ ਆ ਟਿਯੁਸ਼ਨ।
ਮੈਂ ਸਕੂਲ ਪੰਜਾਹ ਬੱਚੇ ਦੀ ਕਲਾਸ ਹੁੰਦੀ ਏ। ਤੇ ਟਿਯੁਸ਼ਨ ਤੇ ਜੈਂਦਾ ਤੋਂ ਜੈਦਾ ਦੋ- ਤਿੰਨ ਬੱਚੇ ਹੁੰਦੇ ਨੇ ਤੇ ਦੋ- ਤਿੰਨ ਬੱਚਿਆਂ ਚ ਜਿਆਦਾ ਸਮਝ ਆਂਦਾ। ਪੰਜਾਹ ਬੱਚੇ ਚ ਘੱਟ ਆਂਦਾ ਵੇ ਬੰਦੇ ਨੂੰ।
ਕਿਉਂਕਿ ਟੂਸ਼ਨਾ ਆਲੀ ਅਲਗ ਤੋ ਸਮਝਾ ਦਿੰਦੀ ਏ। ਟੀਚਰਸ ਤੇ ਆਖਦੇਂਦੇ ਨੇ ਕੀ ਮੈਂ ਸਮਝਾਵਾਂਗੀ ਜਿੰਨੀ ਵਾਰ ਜਿੰਨੀ ਵਾਰ ਆਖੋ ਊਨੀ ਵਾਰ ਸਮਝਾਦਾਂਗੀ। ਪਰ ਸਮਝਾਂਦੀ ਨੀ ਨਾ ਬਾਅਦ ਚ।
ਬਸ ਇਹ ਚੀਜ਼ ਨਾ ਫਿਰ ਪ੍ਰਿੰਸੀਪਲ ਸਰ ਕੋਲ ਜਾਓ ਫਿਰ ਬੱਚਿਆਂ ਨਾਲ ਓ ਕਰਨ ਲਗ ਜਾਂਦੇ ਨੇ ਥੋੜਾ
ਫਿਰ ਬਾਦ ਚ ਆਖੇਂਗੀ ਜਦੋਂ ਸਮਝਾ ਰੀ ਸੀ ਤਾਂ ਕਿਥੇ ਸੀ।
ਅਈਓ ਚੀਜ਼ ਹੂੰਦੀ ਏ ਪਰ ਮੇਰਾ ਬੇਟਾ ਵੀ ਏ ਮੈਂ ੳਹਨੁ ਓਸ ਸਕੁਲ ਦੇ ਵਿਚ ਤਿੰਨ ਸਾਨੂੰ ਪਾਇਆ ਵ ਅਪਣਾ ਇੱਥੇ ਕੋਲ ਹੀ ਸੀ ਸਕੂਲ ਸਸਤਾ ਜਿਹਾ ਤੇ ਉਹਨੂੰ ਕੁਛ ਨਈ ਆਇਆ ਕਰਨਾ। ਹਾਰ ਕੇ ਉਂਦੀ ਪਾੰਸੋਂ ਰੁਪੇ ਮਹੀਨਾ ਮੈਂ ਟੀਯੁਸ਼ਨ ਦੀਤੀ ਏ ਤਾਂ ਜਾ ਤੈਨੂੰ ਕੁੱਛ ਆਇਆ ਸੀ।
ਸਾਡੇ ਇਥੇ ਵੀ ਏਕ ਟਿਯੁਸ਼ਨ ਆਲੀ ਹੈਗੀ ਏ। ਓਦੇ ਕੋਲ ਟਿਯੁਸ਼ਨ ਗਏ। ਫੀਸ ਪਹਿਲੇ ਤੇ ਓਹਨੇ ਆਖਿਆ ਕਿ ਪਾਂਸੋ ਏ। ਔਰ ਸਮਝਾਂਦੀ ਨੀ ਆਈ, ਨਾ ਆਪਨੇ ਮੁੰਡੇ ਨੂੰ ਆਖ ਦਿੰਦੀ ਏ ਸਮਝਾਂਦੇ ਇਕ ਕੋਸ਼ਨ। ਉਹੀ ਗੱਲਾਂ ਸਮਝਾਂਦਾ ਈ ਫਿਰ ਔਰ ਜਦੋਂ ਫੀਸ ਦੇਣ ਦਾ ਟੈਮ ਆਇਆ। ਤਾਂ ਵੀ ਅੱਠ ਸੋ ਰੁਪਏ
ਅੱਛਾ ਨਹੀਂ ਸਾਡੇ ਤੇ ਨਹੀਂ ਆਇਆ ਮੇਰਾ ਅਜੇ ਬੇਟਾ ਛੋਟੀ ਕਲਾਸ 'ਚ ਨਾ ਯੂ ਕੇ ਜੀ ਸਾਰਾ ਪਰ ਤਾਂ ਵੀ ਉਹਦੀ ਪੰਜ ਸੋ ਲੈ ਰਹੇ ਨੇ ਫੀਸ ਟਿਊਏਸ਼ਨ ਫੀਸ
ਪੰਜ ਸੌ ਰੁਪਏ
ਹਾਂ ਪੰਜ ਸੋ ਦਿੱਤੀ ਏ ਮੈਂ ਛੇ ਮਹੀਨੇ ਪੜਾਇਆ ਆਪਣੇ ਮੁੰਡੇ ਨੂੰ ਉੱਥੇ
ਹੂੰ।
ਪਰ ਨੇ ਓਂਦੇ ਕਹਿੰਦੇ ਨੇ ਜ਼ੀਰੋ ਸੀ ਨਾ ਉਹਨੇ ਪਂਜਾਹ ਪਰਸੈਂਟ ਉਹਨੂੰ ਕਰ ਦੀ ਤਾਹੀਂ ਤਿਆਰ ਹਾਂ, ਬੇਸ ਬਣਾ ਦਿੱਤਾ ਬੱਚੇ ਦਾ ਤਿੰਨ ਸਾਲ ਜੋ ਸਕੂਲ ਆਲੇ ਬੇਸ ਨਾ ਤੇ ਓਸ ਮੈਡਮ ਨੇ ਛੇ ਮਹੀਨੇ ਚ ਬਨਾ ਤਾਂ ਸੀ ਮੇਰੇ ਬੇਟੇ ਦਾ ਬੇਸ।
ਛਾਂ। ਮਤਲਬ ਏਬੀਸੀਡੀ ਵਗੈਰਾ ਸਿਖਾ ਤੀ ਓਨੀ ਏ ਗਿਣਤੀ ਵਗੈਰਾ।
ਬਿਲਕੁ ਇਹ ਸਕੂਲੇ ਕਰਦਾ ਸੀ ਇਹ ਮੁਜਵਾਨੀ ਤੇ ਬੋਲ ਦਿੰਦਾ ਸੀ ਪਰ ਇਹਨੂੰ ਨਾ ਅਕਸ਼ਰਾਂ ਦੀ ਪਹਿਚਾਣ ਨੀ ਹੋਈ ਸੀ ਇਸ ਸਕੂਲੇ
ਸਕੂਲੇ ਵੀ ਏਡਾ ਕੇੜਾ ਪਾਂਦੇ ਠੀ
ਹਾਂ। ਨਹੀਂ ਕੁਝ ਨਾ ਸਕੂਲ ਨਾ ਇੰਜੇ ਛੋਟਾ ਮੋਟਾ ਜਈ ਸੀ ਘਰ ਚ ਸਕੂਲ ਬਣਿਆ ਓਯਾ ਏ। ਸੋ ਢੇਡ ਸੋ ਗਜ ਦੀ ਜਗ੍ਹਾ ਇਚ ਔਰ ਇੱਕ ਕਮਰੇ ਚ ਦੋ-ਦੋ, ਤਿੰਨ- ਤਿੰਨ ਕਲਾਸਾਂ ਵਾੜੀਆਂ ਫੇਰ ਇਂਜ ਬੱਚੇ ਦੀ ਪੜਾਈ ਨਾ ਨੀ ਹੁੰਦੀ। ਮਖ ਨਾ ਕਰੇਗਾ। ਕੇਜੀ ਆਲਾ ਅਲਗ, ਨਰਸਰੀ ਆਲਾ ਅਲਗ ਇਹ ਚੀਜ਼ ਹੋ ਜਾਂਦੀ ਏ।
ਹਾਂ, ਸਕੂਲ ਜਿਵੇਂ ਪਹਿਲੇ ਤੇ ਪੰਨ ਸਾਲ ਕਰੋ ਤਾਂ ਫਿਰ ਫਸਟ 'ਚ ਪਹੁੰਚ ਦਾ ਬ
ਮੇਰੇ ਬੇਟੇ ਨੂੰ ਫੋਨ ਸਾਰੀ ਖਰਾਬ ਹੋ ਗਈ। ਪਹਿਲੇ ਪਲੇਅ ਫ਼ਿਰ ਨਸਰੀ ਫਿਰ ਯੂ ਐਲ ਕੇ ਜੀ ਹੁਨ ਯੂ ਕੇ ਜੀ ਆਇਆ ਹੁਣ ਜਾ ਕੇ ਭੈਣਜੀ ਫਸਟ ਟ 'ਚ ਆਏਗਾ।
ਹਾਂ ਇਹ ਜਿਹੜੀ ਸਾਰੀ ਕਲਾਸ ਟੀ ਐਨ
ਹ
ਚਲੋ ਸ਼ੁਰੂ ਤੇ ਏਡਾ ਨਹੀਂ ਪੜਾਂਦੇ ਏ ਬੀ ਸੀ ਡੀ ਕਰਾਂਦੇ। ਪਰ ਤਾਂ ਵੀ ਫੀਸ ਤੇ ਉਹਨੀ ਲੈਂਦੇ ਨੇ।
ਨਹੀਂ ਬੱਚਾ ਇੰਟੈਲੀਜੈਂਟ ਹੋਵੇ ਨਾ ਬੱਚਾ ਦਿਮਾਗ ਲਗਾਏ ਸਕੂਲੇ ਹੀ ਚੱਲ ਜਾਂਦਾ ਵੀ ਟਿਊਸ਼ਨ ਲਗਾ ਆਣ ਦੀ ਲੋੜ ਹੀ ਨੀ ਪੈਂਦੀ। ਸਾਡੇ ਠਠਿਆਰਾਂ ਦੇ ਬੱਚੇ ਖੇਲਾਂ ਹੀ ਜ਼ਿਆਦਾ ਧਿਆਨ ਦਿੰਦੇ ਨੇ।
ਹੂੰ ਇਹ ਵੀ ਗੱਲ ਏ।
ਉਹ ਕਹਿਣਗੇ ਪਹਿਲੇ ਊਤ ਹਰਕਤਾਂ ਕਰ ਲਾਈਏ ਫਿਰ ਵੇਖਾਂਗੇ ਪੜ੍ਹਾਈ ਤੇ
ਅੱਛਾ ਉਹ ਨਾ ਖੇਲਣਾ ਹੀ ਦਿਮਾਗ ਲੱਗਿਆ ਰਹਿੰਦਾ।
ਹੁਣ ਵੀ ਫੈ ਗਏ ਹੋਏ ਨੇ ਪੰਜ ਸਾਢੇ ਪੰਜ ਵਜੇ ਦੇ ਥੱਲੇ ਖ ਆਏ ਉੱਪਰ ਫਿਰ ਸ਼ਾਮੀ ਆਇਆ ਦੁੱਧ ਪੀ ਕੇ ਆਪਣੀ ਅੱਧੀ ਦੀ ਸ਼ੀਸ਼ੀ ਤੇ ਚਲੇ ਗਏ ਨੇ।
ਹੂੰ
ਹੁਣ ਉਸ ਤੋਂ ਬਾਅਦ ਇਹਨਾਂ ਨੂੰ ਉੱਪਰ ਆਉਣ ਦੀ ਹੋਸ਼ ਨਹੀਂ ਐ।
ਖੇਲਣ ਲੱਗੇ ਹੋਣੇ ਹੋਰ ਬੱਚੇ ਵੀ ਰਹਿੰਦੇ ਹੋਣੇ ਨੇ ਉੱਥੇ
ਬੜੇ ਬੱਚੇ ਹੈਗੇ ਨੇ ਗਲੀ 'ਚ ਨਾ ਸਾਰੇ ਇਕ ਹਾਣ ਦੇ ਹੀ ਨੇ। ਹਾਂ
ਸਾਡੇ ਇੱਥੇ ਹੀ ਬੜੇ ਸਾਰੇ ਬੱਚੇ ਹੈਗੇ ਨੇ ਛੋਟੇ- ਛੋਟੇ
ਬਹੁਤ ਬੱਚਾ ਵੀ ਇਧਰ ਵੀ ਸਾਡੇ ਮਹੱਲੇ 'ਚ ਬਸ ਉਨ੍ਹਾਂ ਨਾਲ ਹੀ ਲੱਗਾ ਰੇ। ਸਾਡੇ ਵੱਡੇ ਵੀ ਨੇ, ਦੋ ਦੋ ਤਿੰਨ ਤਿੰਨ ਸਾਲ ਦੇ ਵੀ ਨੇ ਸਾਰੇ ਸੈਂਪਲ ਹੈਗੇ ਨੇ ਸੱਤ ਮਹੀਨਿਆਂ ਦਾ ਵੀ ਐ, ਸਾਲ ਦਾ ਵੀ ਬੱਚਾ ਹੈਗਾ ਵੇ, ਐਦੇ ਲਈ ਗਲੀ ਬੜੀ ਲੰਬੀ ਸਾਡੀ।
ਹੂ ਬੜੀ ਲੰਬੀ ਗਲੀ ਐ।
ਸਾਡੀ ਗਲੀ ਬੜੀ ਲੰਬੀ ਹੈਗੀ, ਕੁਝ ਪਿੱਛੋਂ ਇੱਕ ਪਾਸੋਂ ਬੰਦ ਹੋ ਗਈ ਨਾ। ਤੇ ਬੱਚਿਆਂ ਦਾ ਡਰ ਨੀ ਹੈ ਜਿੱਥੇ ਮਰਜੀ ਖੇਲਣ, ਜਿੱਥੇ ਅੱਗੇ ਉਹ ਬੈਠੇ ਰਹਿੰਦੇ ਨੇ ਕਬਾੜੀਏ ਅੰਕਲ ਉਹ ਧਿਆਨ ਰੱਖਦੇ ਨੇ ਬੱਚਾ ਅਗਰ 'ਚੋਂ ਬਾਹਰ ਜਾਂਦੇ ਨੇ ਤੇ ਨਾਲ ਡਾਟ ਕੇ ਭੇਜ ਦਿੰਦੇ ਨੇ ਘਰ ਨੂੰ
ਹਾਂ
ਪੂਰੀ ਗਲੀ 'ਚ ਖੇਲਦੇ ਰਹਿੰਦੇ ਨੇ।
ਸਾਡੀ ਗਲੀ ਤੇ ਇੱਥੇ ਨਾਲੀਆਂ ਵੀ ਬਣੀਆਂ ਖੇਲ ਵੀ ਨੀ ਸਕਦੇ। ਬੈਡਮਿੰਟਨ ਹੀ ਖੇਲ ਲਓ।
ਹੂੰ ਨਾਲੀਆਂ ਤੇ ਨੀ ਹੈ ਕਵਰ ਸਾਡੀ ਸੜਕ ਪਰ ਉਂਜ ਈ ਕੁੱਤਿਆਂ ਨੇ ਬੜਾ ਗੰਦ ਪਾਇਆ ਸ ਸਾਡੀ ਮੰਡੀ 'ਚ
ਕੁੱਤੇ ਵੀ ਬੜੇ ਹੈਗੇ ਨੇ।
ਹਾਂ
ਕੁਛ ਡਰ ਵੀ ਲੱਗਦਾ ਹੈ ਕੱਟ ਨਾ ਲਾਵਣ
ਹਾਂ ਫ਼ਿਰ ਬੱਚੇ ਛੋਟੇ ਨੇ ਨਾ ਬੱਚੇ ਪੰਗੇ ਲੈਂਦੇ ਨੇ ਮੰਨਦੇ ਤੇ ਹੈ ਨੀ। ਮੇਰੇ ਨਾਲ ਤੇ ਕੀ ਕਰੇਗਾ ਕੁੱਤੇ ਦੀ ਪੂਛਲ ਖਿੱਚ- ਖਿੱਚ ਕੇੇ ਉਹਨੂੰ ਪਿੱਛੇ -ਪਿੱਛੇ ਕਰਦਾ ਰਹੇਗਾ। ਉਲਟੀਆ ਹਰਕਤਾਂ ਹੈਗੀਆਂ ਨੇ। ਆਨੂੰ ਫੇਰ ਇੱਕ ਵਾਰੀ ਮਾਰ ਵੀ ਖਾਦੀ ਮੇਰੇ ਕੋਲ ਇਨੀ ਜਿਆਦਾ